ਹੈਲੋ
ਸਾਸ ਸ੍ਰੀ ਕਾਲ ਜੀ
ਸਾਸ ਸ੍ਰੀ਼ ਕਾਲ।
ਹੋਰ। ਬਾੱਸ ਠੀਕ ਈ ਆਂ, ਤੁਸੀਂ ਸਨਾਓ?
ਹੋਰ ਕੀ ਕਰਦੇ ਪੇਓ?
ਬਾੱਸ ਵੇਖਾਂ ਫ੍ਰੀਜ ਸਾਫ ਕਰਨ ਲੱਗੀ ਸੀ।
ਅੱਛਾ
ਤੁਸੀ, ਹਾਂ ਬੋਤ ਗੰਦਾ ਹੋਏਆ ਪੇਯਾ ਸੀ ਨਾ ਸਮੈਲ ਜੀ ਆਂਦੀ ਪੀ ਸੀ ਬੜੀ।
ਤੇ, ਓ ਬੱਚੇ ਗਏ ਸੁਕੂਲ?
ਹਾਂਜੀ-ਹਾਂਜੀ, ਗਏ
ਠੀਕ
ਤੁਸੀ ਕਿਵੇਂ ਕਰਦੇ ਓ ਫ੍ਰੀਜ ਸਾਫ਼?
ਫ੍ਰੀਜ ਸਾਫ, ਅਸੀਂ ਤੇ ਮਤਲਬ ਪੈਲੇ ਉੱਪਰੋਂ ਪਿੱਛੋਂ ਸਾੱਬ ਤੋਂ ਪੈਲੇ ਏਦੇ ਪਿੱਛੋਂ ਓ ਬੰਦ ਓ ਬੰਦ ਕਰਲੋ ਫ੍ਰੀਜ
ਹੂੰ।
ਤੇ ਸਾਰਾ ਸਮਾਨ ਵਗੈਰਾ
ਹਾਂਜੀ-ਹਾਂਜੀ।
ਹੈਲੋ
ਹਾਂਜੀ ਸਮਾਨ ਕੱਢ ਲੋ।
ਹਮ ਮ ਜਿਹੜਾ ਬੌਕਸ ਲੱਗੇ ਹੋਏ ਨਾ ਉਹ ਬਾਹਰ ਕੱਢ ਦੋ। ਉਨੂੰ ਸਾਰਾ ਸਰਫ ਨਾਲ ਧੋ ਕੇ ਸ ਮਤਲਬ ਰੱਖ ਦੋ।
ਸਰਫ ਨਾਲ ਹੀ ਧੋਂਦੇ ਹੋ ਉਹ ਨੀ ਪਾਦੇ ਵਿੱਚ ਬੇਕਿੰਗ ਸੋਡਾ ਨੀ ਪਾਦੇ ਵਿੱਚ।
ਹਾਂ ਕਿਸ ਟਾਈਮ ਪਾ ਲਈਦਾ ਉਵੇਂ ਤੇ ਸਾਡਾ ਸਾਫ਼ ਹੁੰਦਾ ਇੰਨਾ ਗੰਦਾ ਨੀ ਰਹਿੰਦਾ। ਕਿਸ ਟੈਮ ਪਾ ਲੈਂਦਾ ਬੰਦਾ ਉਵੇਂ ਤੇ ਮੇਰਾ ਹਾਂ-ਹਾਂ, ਹਾਂ ਉਦਰੋ ਉਦੇ ਨਾਲ ਵੀ ਸਾਫ਼ ਹੋ ਜਾਂਦਾ ਸਮੈਲ ਹਟ ਜਾਂਦੀ ਹੈ।
ਹਾਂ ਅਸੀਂ ਬੇਕਿੰਗ ਸੋਡਾ ਕਈ ਵਾਰ ਪਾ ਲੈਂਦੇ ਵਿੱਚ। ਸਰਫ਼ ਜੀਰਾ ਜਾ ਪਾ ਕੇ ਤੇ ਥੋੜਾ-ਥੋੜਾ ਗਿੱਲਾ ਕਪੜਾ ਮਾਰ ਕੇ
ਹਾਂਜੀ
ਫੇਰ ਉਹਨੂੰ ਫਿਰ ਗਿੱਲੇ ਕੱਪੜੇ ਨਾਲ ਮਾਰ ਕੇ ਫੇਰ ਸਾਰਾ ਸਾਫ਼ ਕਰ ਲਿਆ ਫਿਰ ਥੋੜਾ ਸੁੱਕਾ ਮਾਰ ਲਿਆ।
ਹਾਂ ਅਸੀਂ ਪਾਣੀ ਤੁਸੀਂ ਪਾਣੀ ਤੇ ਨੀ ਪਾਦੇਂ?
ਨਹੀਂ-ਨਹੀਂ ਪਾਣੀ ਨੀ ਪਾਂਦੇ। ਕਰੰਟ ਆ ਜੇ
ਹਾਂ ਪਾਣੀ ਨਾਲ ਫਿਰ ਕਰੈਂਟ ਵੀ ਆ ਜਾਂਦਾ ਮਤਲਬ ਖ਼ਰਾਬ ਵੀ ਹੋ ਜਾਂਦਾ।
ਵੈਸੇ ਖ਼ਰਾਬ ਹੋ ਜਾਂਦਾ ਹੈ। ਕਈ ਵਾਰ ਅਸੀਂ ਨਿੰਬੂ ਵੀ ਕੱਟ ਕੇ ਰੱਖ ਦਿੰਦੇ
ਹਾਂ-ਹਾਂ ਨਿੰਬੂ ਵੀ ਕੱਟ ਕੇ ਰੱਖ ਦੋ ਸਮੈਲ ਨੀ ਹੁੰਦੀ ਫੇਰ
ਕਈ ਨਿੰਬੂ ਐਵੇਂ ਰੱਖ ਦਿੰਦੇ ਨਾ ਨਿੰਬੂ ਨੂੰ ਕੁਤਰ ਕੇ ਰੱਖਣਾ ਚਾਹੀਦਾ।
ਅੱਛਾ ਕੱਦੂਕਸ ਕਰਕੇ ਮਤਲਬ।
ਕੱਦੂਕਸ ਕਰਕੇ ਕੋਲੀ ਤੇ ਕਟੋਰੀ ਦੇ ਵਿੱਚ ਰੱਖ ਲਓ ਫਿਰ ਉਦੇ ਨਾਲ ਸਮੈਲ ਨੀ ਆਦੀ।
ਸਹੀ ਗੱਲ ਹੈ ਤੇ ਅਸੀਂ ਪਹਿਲੇ ਸਾਰਾ ਬੁੱਕਸ ਕੱਢ ਕੇ ਉਹਨੂੰ ਧੋ ਲੈਨੇ ਹਾਂ।
ਲੈ ਸਰਫ ਨਹੀਂ ਹੁੰਦਾ ਲਿਕੁੱਡ ਸਰਫ ਲਲੋ ਉਹਦੇ ਨਾਲ ਮਾਂਜ ਕੇ ਸਾਫ਼ ਸੁਥਰਾ ਹੋ ਜਾਂਦਾ। ਧੋ ਕੇ ਫੇਰ ਰੱਖ ਲੋ।
ਹੂੰ
ਫਿਰ ਬਸ ਸਿਰਫ ਮੈਂ ਇੱਕ ਸਰਫ ਦੀ ਲੀਰ ਮਾਰਨੀ ਏ ਸਾਰੇ ਫ੍ਰਿਜ ਤੇ। ਗਿੱਲੇ ਕੱਪੜੇ ਨਾਲ ਧੋ ਲੈਂਦੇ ਆ ਪਾਣੀ ਨੀ ਪਾਦੀ ਬਸ।
ਹੂੰ ਔਰ ਉਪਰੋਂ ਵੀ ਜਿੱਥੇ ਬਰਫ਼ ਜਮਾਨੇ ਆ ਅਸੀ ਇਧਰੋਂ ਫਿਰ ਬਾਰੋਂ ਬਰਫ਼ ਦੇ ਸਾਰੇ ਹਾਂ, ਉਹ ਵੀ ਫਿਰ ਡੱਬੇ ਕੱਢ ਕੇ, ਸਾਰੇ ਧੋ ਧੂ ਕੇ ਫਿਰ ਦੁਬਾਰਾ ਰਖ
ਕਈ ਵਾਰ ਬਰਫ਼ ਦੇ ਠਿੱਲੇ ਹੋ ਜਾਂਦੇ ਨੇ ਨਾ ਉਨੂੰ ਕਿਵੇਂ ਪਿਗਾਲੀ ਦਾ?
ਸਾਡੇ ਹਾਂ ਕਈਆਂ ਫਰਿੱਜ ਚ ਹੁੰਦੇ ਨੇ ਲੇਕਿਨ ਸਾਡੇ ਫਰਿੱਜ ਚ ਇੰਜ ਨੀ ਹੁੰਦਾ। ਨੀਚੇ ਸਾਡੀ ਜਠਾਣੀ ਦਾ ਨਾ ਉੱਧਰ ਬਿਲਕੁਲ ਇੰਜ ਬਰਫ ਜਮ ਜਾਂਦੀ ਫਿਰ ਨਿਕਲਣਾ ਵੀ ਔਖ ਨਿਕਾਲਣੀ ਔਖੀ ਹੁੰਦੀ ਏ।
ਹਾਂ, ਉਹ ਨਾ ਇੱਕ ਵਿੱਚ ਬਟਨ ਲੱ ਲਗਾ ਹੁੰਦਾ ਉਹਨੂੰ ਬਟਨ ਬੰਦ ਕਰਨਾ ਹੁੰਦਾ ਬਟਨ ਉਹਨੂੰ ਬੰਦ ਕਰੋ ਤੇ ਫੇਰ ਉਹ ਸਾਰੀ ਪਿਘਲ ਜਾਂ
ਅੱਛਾ ਕੋਈ ਮਤਲਬ ਸੈਟਿੰਗ ਕਰਨੀ ਪੈਂਦੀ ਏ ਸਾਡੇ ਚ ਵੀ ਲਿਖਿਆ ਹੋਇਆ ਸਾਰੀ। ਗਰਮੀ ਚ ਏ ਬਟਨ ਦਬਾਓ ਕੋਲਡ, ਕੋਲਡੇਸਟ ਫੇਰ ਮਾਨ ਸਿੰਘ ਜਿਵੇਂ ਸਈ ਮੌਸਮ ਹੁੰਦਾ ਓਦੇ ਚ ਏ ਦਬਾਓ ਔਰ ਸਰਦੀਆਂ ਚ ਬਿਲਕੁਲ ਕੋਲਡ-ਕੋਲਡ ਤੇ ਕਰਦੋ, ਮਤਲਬ ਹਲਕੀ-ਫੁਲਕੀ ਵੀ ਜ਼ਿਆਦਾ ਨੀ।
ਹੂੰ।
ਸੈਟਿੰਗ ਬੰਨੀ ਵੀ ਏ ਨਾ, ਬਟਨ ਬਣਿਆ ਦਾ।
ਹਾਂ-ਹਾਂ, ਓ ਕਈ ਵਾਰ ਫੇਰ ਏਂਦੈ ਉੱਤੇ ਵੀ ਹੋ ਜਾਂਦੀ ਏ ਨਾ। ਕਾਲਕ ਜੀ ਜੰਮ ਜਾਂਦੀ ਏ, ਜੇੜਾ ਓ ਰਬੜ ਹੁੰਦਾ ਨਾ ਫਰਿਜ ਖੋਲੋ ਤੇ ਉੱਤੇ ਰਬੜ ਹੁੰਦਾ ਹੈ।
ਓ ਗੰਦਾ ਹੁੰਦਾ ਨਾ ਕਈ ਵਾਰ ਸਾਫ਼ ਕਰਨਾ ਹੋਵੇ ਨਾ ਤੇ ਉਹਨੂੰ ਗਰਮ ਪਾਣੀ ਪਾਓ ਉਤੋਂ ਥੋੜਾ-ਥੋੜ੍ਹਾ। ਗਰਮ ਉਬਲਿਆ ਹੋਇਆ ਪਾਣੀ ਵਿੱਚ ਬੈਕਿੰਗ ਸੋਡਾ ਸਾਰੀ ਮੈਲ ਬਾਹਰ ਆਜੇਗੀ। ਹਾਂਜੀ, ਥੋੜਾ ਗਰਮ-ਗਰਮ। ਓਦੇ ਨਾਲ ਵੀ ਸਾਫ਼ ਹੋ ਜਾਂਦਾ, ਬਸ
ਹੂੰ-ਹੂੰ ਕੀ ਬਣਾ ਰਏ ਅੱਜ?
ਕਰਨਾ ਕੋਈ ਚੀਜ਼
ਹਾਂ, ਸਫ਼ਾਈ-ਸਫ਼ਾਈ ਤੇ ਪੈਹਲੇ ਜ਼ਰੂਰੀ ਏ।
ਹਾ, ਮੈਂਨੂੰ ਹੁਣ ਵੇਖਾਂ ਸਬਜ਼ੀ ਵੇਖੀ ਨੀ ਕੋਈ ਆਈ ਨੀ। ਸਬਜ਼ੀ ਵਾਲਾ ਮੈਂ ਕੇਹਾ ਚਲ ਦਾਲ ਹੀ ਬਣਾ ਲੈਣੀ ਆ, ਮੂੰਗੀ ਮੁਸਰੀ ਦੀ ਜਲਦੀ ਹੋਜੈਗੀ। ਕੁਛ ਤਬੀਅਤ
ਤੁਆਡੀ ਸਬਜ਼ੀ ਤੇ ਤੁਆਡੀ ਸੱਸ ਬਣਾਦੀ, ਕਿਦਰ ਘਰ ਹੈਗੇ ਓ? ਤੁਸੀਂ ਕੈਂਦੇ ਸੀ ਨਾ ਕਿਸ ਟੈਮ ਮੇਰੀ ਮੰਮੀ ਬਣਾ ਲੈਂਦੇ ਨੇ।
ਹਾਂ ਮੰਮੀ ਆਏ। ਗਏ ਦਿਨ ਹੂੰ ਚੰਗਾਲ ਸਬਜੀ ਵਾਲਾ ਆਇਆ ਕੋਈ ਨੀ। ਹੂੰ ਵੀ ਕਹਿਗੇ ਸੀ ਆਇਆ ਤੇ ਲੈ ਲੈਣਾ ਬਾਹਰੋਂ। ਆਇਆ ਈ ਨੀ‌ ਕੋਈ ਸਾਡਾ ਦੂਰ ਪੈ ਜਾਂਦਾ। ਬਾਹਰ ਕੌਣ ਜਾਵੇ? ਹੋਰ ਕੀ ਕਰਦੇ ਓ ਤੁਸੀਂ?
ਬਸ ਮੈਂ ਵੀ ਜੱਸ ਨੂੰ ਸਕੂਲ ਭੇਜ ਕੇ ਤੇ ਕਿਸੇ ਘਰ ਆਈ ਸੀ ਮਤਲਬ ਅੱਜ
ਕਿੱਦਰ?
ਭੂਆ ਜੀ ਘਰ ਆਏ ਸੀ ਨਾ ਮੈਂ ਉੱਧਰ ਮਤਲਬ ਪਾਠ ਰੱਖੇ ਸੀ ਨਾ। ਤੇ ਕੱਲ੍ਹ ਨੂੰ ਮਤਲਬ ਬਾਬਾ ਸਿ਼ਵ ਸਿੰਘ ਜੀਰਾ ਮਨਾਂਦੇ ਨਾ। ਤੁਆਨੂੰ ਮੈਂ ਦੱਸਿਆ ਸੀ ਇੱਕ ਵਾਰੀ ਤੇ ਉਹ ਹਾਂ, ਕੱਲ ਪਹਿਲਾਂ ਤਾਂ ਅੱਜ ਦੂਸਰਾ ਦਿਨ ਹੈਗਾ ਨਾ ਪਾਠ ਰੱਖਦੇ ਸੰਪੜ ਪਾਠ।
ਅੱਛਾ, ਦੂਸਰਾ ਦਿਨ ਹੈ ਠੀਕ ਹੈ।
ਹਾਂਜੀ, ਫਿਰ ਮਤਲਬ ਹਾਂਜੀ, ਸੇਵਾ ਬਹੁਤ ਅਗਰ ਸੇਵਾ ਹੁੰਦੀ ਐ ਨਾ ਮਤਲਬ ਪਾਰਟੀਆਂ ਉੱਠਣਾ ਚਾਹ ਪਾਣੀ ਦੇਣਾ ਦੁੱਧ-ਦੁੱਧ ਦੇਣਾ। ਪ੍ਰਸ਼ਾਦਾਂ ਛਕਾਣਾ ਪਰ ਉਵੇ ਵੀ ਸੇਵਾ ਬੜੀ ਹੁੰਦੀ ਹਾਂ। ਤੇ ਦੋ ਟੈਮ ਕੀਰਤਨ ਹੁੰਦਾ ਸਵੇਰੇ ਔਰ ਸ਼ਾਮੀ ਵੀ।
ਹੂੰ, ਅੱਛਾ ਹੂੰ ਗਏ ਸੀ ਅਸੀ ਵੀ ਤੇ ਏ ਪਾਠ ਮਤਲਬ ਕਿਵੇਂ ਹੁੰਦਾ ਮਤਲਬ ਪਾਠ ਸਹਿਜ-ਪਾਠ ਖੁੱਲਾ ਪਾਠ ਲਗਾਤਾਰ।
ਨਹੀਂ -ਨਹੀਂ ਖੁੱਲਾ ਪਾਠ ਹੁੰਦਾ, ਜਿਵੇਂ ਪਹਿਲੇ
ਚਤ ਬ
ਹੈਲੋ, ਹਾਂਜੀ ਓ ਪਹਿਲੇ ਜਿਵੇਂ, ਇੱਕ ਲਾਈਨ ਬੋਲ ਉਹ ਗੁਰੂ ਗ੍ਰੰਥ ਸਾਹਿਬ ਜੀ, ਦਾ ਪਾਠ ਹੁੰਦਾ ਨਾ, ਪਹਿਲਾਂ ਜਪੁਜੀ ਸਾਹਿਬ ਦੀ ਇੱਕ ਨ ਬੋਲਦੀ ਏਕਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈਭੀ ਸਚ ਨਾਨਕ ਹੋਸੀ ਭਿ ਇਹ ਬੋਲ ਕੇ ਨਾਨਕ ਹੋਸੀ ਭਿ, ਸਚ ਫਿਰ ਅਉਖੀ ਘੜੀ ਦੇ ਹੋਣ ਗੇ ਸ਼ਬਦ ਕੁਝ ਸਨ ਪਰ ਲਗਾਵੇ, ਅਉਖੀ ਕੜੀ ਨਾ ਦੇਖਣ ਜੀ ਹਾਂ, ਇਹ ਸੰਪਟ ਲਗਾ ਕੇ, ਫਿਰ ਸਤਨਾਮ ਸ਼ ਵਾਹਿਗੁਰੂ ਲਗਾ ਕੇ ਫਿਰ ਅਗਲੇ ਸ਼ੁਰੂ ਕਰਦੀ ਸੀ, ਸੋਚੇ ਸੋਚ ਨ ਹੋਵੀ ਈ ਜੇ ਸੋਚੀ ਜਪੁਜੀ ਦਾ ਬਹੁਤ ਵੱਡਾ ਪਾਠ ਹੈਗਾ, ਬਹੁਤ ਹਾਂ
ਦੇ ਨਾ ਸੰਪਟ ਲਾ ਕੇ, ਪਾਠ ਕਰਨਾ ਵਧੀਆ
ਹਾਂ ਤਾਂਹੀਓ, ਇਹਦੇ ਚ ਦੇਰ ਲੱਗਦੀ, ਸੱਤ ਦਿਨ ਤਾਂ ਹੀ ਲੱਗਦੇ ਨੇ
ਅੱਛਾ, ਫਲ ਦੁੱਗਣਾ ਹੁੰਦਾ ਹਨਾ
ਹਾਂ ਸੰਪਟ
ਕਿੱਥੋਂ -ਕਿਥੇ ਸੰਗਤਾਂ ਆਉਂਦੀਆਂ ਹੋਣੀਆਂ ਨੇ ਇੱਥੇ ਹਨਾ
ਹਮ, ਬਹੁਤ ਵੱਡਾ ਪਾਠ ਹੈਗਾ ਮਤਲਬ ਬੜਾ ਔਖਾ, ਏਦੇ ਵਿੱਚ ਮੱਤਲਬ ਕਈ ਵਿਘਣ ਵੀ ਪੈਂਦੇ ਨੇ, ਕੱਲਯੁਗ ਆ ਜਾਂਦਾ ਵੀ ਹਾਂ ਬਈ ਇਝ ਹੁਣੇ ਹੋਇਆ ਉਹ ਵਈ ਐ ਨੁਕਸਾਨ ਹੋ ਗਿਆ, ਫੇਰ ਵੀ ਬੰਦੇ ਨੂੰ ਕੁਛ ਮਤਲਵ ਗੁੱਸਾ ਨ ਕਰਨਾ ਚਾਹੀਦਾ ਫਿਰ, ਪਾਠ ਰੱਖਣਾ ਤਾਂ ਸਹੀ ਸ਼ਾਂਤੀ ਹੋ ਜਾਂਦੀ ਹੈ ਫ
ਅੱਛਾ।
ਹਰ ਪਾਠ ਵਿੱਚ ਜਪੁਜੀ ਸਾਹਿਬ ਦੀ ਸੇਚੀ, ਅਲੱਗ ਪਈਏ, ਉਹ ਅਲੱਗ ਕਰਦੇ ਪਏ ਨੇ ਤੇ ਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਇੱਕ ਸਾਈਡ ਤੇ ਪਿਆ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਦੂਜੀ ਬੀੜ ਉਹ ਵੀ ਇੱਕ ਲਾਈਨ ਉਹਦੀ, ਉਹ ਇੱਕ ਲਾਈਨ ਔਖੀ ਕੜੀ ਦੇਖਣ ਦੀ ਫੇਰ ਪਹਿਲੀ ਪੌੜੀ ਦਾ ਪਾਠ, ਇੱਕ ਓਂਕਾਰ ਮੂਲ ਮੰਤਰ ਫਿਰ, ਸਤਨਾਮ ਸ਼੍ਰੀ ਵਾਹਿਗੁਰੂ, ਹਾਂਜੀ। ਆਣਾ ਤੁਸੀਂ, ਕਦੇ ਲਗਾਓਨਾ ਨਾ ਚੱਕਰ ਹਾਂ, ਦੋ ਟਾਈਮ ਭੋਗ ਲੱਗਦਾ, ਆ ਪਹਿਲੇ ਤਿੰਨ ਟਾਈਮ ਪਹਿਲੇ, ਸਵੇਰੇ ਲੱਗਦਾ ਦੁੱਧ ਦਾ ਭੋਗ ਚਾਹ ਦਾ, ਫਿਰ ਪ੍ਰਸ਼ਾਦਾ ਨਾਸ਼ਤਾ ਫਿਰ ਪ੍ਰਸ਼ਾਦੇ ਦਾ, ਫੇਰ-ਫੇਰ ਸ਼ਾਮੀ ਚਾਰ ਵਜੇ
ਅੱਛਾ, ਦੁਪਹਿਰੇ ਵੀ ਲੱਗਦਾ ਹੋਣਾ ਦੁਪਹਿਰੇ
ਫੇਰ ਦੁਪਹਿਰੇ ਪ੍ਰਸ਼ਾਦੇ ਦਾ ਹਾਂਜੀ, ਫੇਰ ਰਾਤੀ ਵੀ ਲੱਗਦਾ ਸ ਸੱਤ ਵਜੇ, ਸਾਢੇ ਸੱਤ ਪ੍ਰਸ਼ਾਦਾ, ਹਮ ਦੇਗ ਵੀ ਬਣੇਗੀ ਰੋਜ਼ ਹਾਂ, ਅਲੱਗ- ਅਲੱਗ ਸਬਜ਼ੀ ਹਮ ਕਿਸੇ ਟਾਈਮ, ਰਾਜ ਮਾਹ ਚਾਵਲ ਲਗਦੇ ਨੇ, ਕਿਸ ਟੈਮ ਛੋਲੇ ਚਾਵਲ, ਕਿਸ ਟੈਮ ਭੁਰਜੀ ਬਣਾ ਲਈ, ਪਨੀਰ ਦੀ ਨੇ ਮਸ਼ਰੂਮ ਬਣਾ ਲਏ
ਅੱਛਾ, ਅੱਜ ਕੀ ਬਣਾਇਆ?
ਅਜ ਇਹਨਾਂ ਨੇ, ਰਾਜਮ ਚਾਵਲ ਧਰੇ ਸੀ, ਨਾਲ ਨਾ ਦੁੱਧ ਵੀ ਜ਼ਿਆਦਾ ਹੁੰਦਾ ਨਾ, ਕਈ ਮਤਲਬ ਸੰਗਤਾਂ ਦਿੰਦੀਆਂ ਰਹਿੰਦੀਆਂ ਨੇ, ਦੁੱਧ ਦੇ ਉਹ ਦੇ ਆ ਦੇ ਤੇ ਤਾਂ ਦੁੱਧ ਖਰਾਬ ਦੁੱਧ ਖ਼ਰਾਬ ਹੋ ਗਿਆ ਸੀ ਨਾ। ਫਿਰ ਉਹਦਾ ਪਨੀਰ ਬਣਾਇਆ, ਹੁਣ ਉਹ ਪਨੀਰ
ਅੱਛਾ।
ਹੁਣ ਨਾਸਤੇ ਵੇਲੇ ਪਨੀਰ ਬਣਾਇਆ ਦੁਪੇਰੇ।
ਨਈ ਹੁਣ ਦੁਪੇਰੇ ਬਣਾਵਾਗੀ।
ਅੱਛਾ।
ਹੂੰ।
ਚਲੋ ਵਧੀਆ ਕਰਮਾਂ ਆਲੇ ਓ।
ਹਮ ਹਾਂ ਸਹੀ ਗੱਲ ਤੁਸੀਂ ਵੀ ਆਣਾ ਲਗਾਣਾ ਕਿਸ ਟੇਮ
ਹਾਂਜੀ। ਹਾਂਜੀ ਆਵਾਂਗੇ ਤੁਹਾਡੇ ਬੱਚੇ ਵੀ ਉੱਥੇ ਨੇ, ਹਸਬੈਂਡ ਵੀ
ਹਾਂਜੀ, ਹਾਂਜੀ ਇੱਧਰ ਹੀ ਆਦੇ ਨੇ ਫਿਰ ਰਾਤੀ ਚਲੇ ਜਾਂਦੇ ਸਵੇਰੇ ਸਕੂਲ ਭੇਜਣਾ ਹੁੰਦਾ ਗੁਡੀਆ ਨੂੰ
ਹਾਂ ਇਹ ਤੇ ਹੈ ਸਕੂਲ ਵੀ ਜ਼ਰੂਰੀ ਐ ਬੱਚੇ ਦਾ।
ਹਾਂਜੀ।
ਹੂੰ ਬਸ ਠੀਕ ਮੈਂ ਵੀ ਸੋਚ ਰਹੀ ਸੀ ਜਾਵਾਂਗੇ। ਮੈਂ ਵੀ ਚੱਕਰ ਲਾਵਾਂਗੀ।
ਹਾਂਜੀ ਆਨਾ ਜ਼ਰੂਰ, ਆ ਜਾਣਾ। ਕੋਈ ਗੱਲ ਨੀ ਏ ਏਹ ਚੀਜ਼ ਨੀ ਵੇਖੀ ਦੀ ਹੁੰਦੀ।
ਹਾਂ ਇਹ ਤੇ ਏ ਬਾਬਾ ਪ੍ਰੀਖਿਆ ਲੈਂਦਾ।
ਹਾਂ ਬਸ ਏਹ ਗੱਲ ਹੈਗੀ ਏ ਬਸ ਫਿਰ ਤੁਹਾਨੂੰ ਕੋਈ ਵੀ ਦਿੱ ਦਿੱਕਤ ਹੋ ਨਾ ਕੋਈ ਵੀ ਤੁਸੀਂ ਇੱਕ ਬਸ ਮਨ ਚ ਵੀ ਕਰਦੇ ਰਿਹਾ ਕਰੋ। ਮਤਲਬ ਉਹ ਹੈਗੇ ਨਾ ਨਾਨਕਸਾਰ ਵਾਲੇ ਬਾਬਾ ਨਾਨਕ ਸਿੰਘ ਜੀ।
ਹਾਂਜੀ।
ਐਵੇਂ ਬੋਲਦੇ ਰਿਹਾ ਕਰੋ ਧੰਨ ਬਾਬਾ ਨੰਦ ਸਿੰਘ ਜੀ, ਧੰਨ ਬਾਬਾ ਨੰਦ ਸਿੰਘ ਜੀ ਫਿਰ ਆਪ ਨਾ ਛੱਡ ਦੋ ਵੀ ਦੂਰ ਹੁੰਦੇ ਨੇ। ਔਰ ਕੋਈ ਵੀ ਸਾਡੇ ਰੁਕਾਵਟ ਜਾਂ ਕੋਈ ਲੜਾਈ-ਝਗੜਾ, ਕੋਈੇ ਦਿੱਕਤ ਆਪੇ ਹੀ ਹੋ ਜਾਂਦੀ।
ਹੂੰ ਚਲੋ ਠੀਕ ਏ, ਮੈਂ ਆਵਾਂਗੀ ਠੀਕ ਏ ਅੱਛਾ। ਠੀਕ, ਠੀਕ।